ਹੋਰ
ਸਤਿ ਸ਼੍ਰੀ ਅਕਾਲ ਜੀ
ਸਾਸਰੀ ਕਾਲ ਜੀ
ਹੋਰ ਠੀਕ ਠਾਕ ਵਧੀਆ ਜੀ
ਹਾਂਜੀ ਵਧੀਆ ਠੀਕ ਠਾਕ ਜੀ ਤੁਸੀਂ ਦੱਸੋ ਜੀ
ਹੋਰ ਸਾਰੇ ਘਰੇ ਠੀਕ ਠਾਕ ਨੇ ਜੀ
ਹਾਂਜੀ ਹਾਂ ਵਧੀਆ ਤੁਸੀਂ ਕਿਵੇਂ ਓ ਜੀ।
ਕੀ ਬਣਾ ਰਹੇ ਸੀ ਜੀ
ਕੁਸ ਨੀ ਜੀ ਵਧੀਆ ਠੀਕ ਠਾਕ ਬਸ ਕੰਮ ਕਰਕੇ ਹਟੇ ਸੀ ਰੈਸਟ ਕਰਦੇ ਸੀ।
ਅੱਛਾ ਜੀ ਚਲੋ ਵਧੀਆ ਜੀ
ਹਾਂਜੀ
ਥੱਕ ਰਹੇ ਸੀ ਜੀ
ਹੋਰ ਥੱਕੇਮਾ ਹੋ ਜਾਂਦਾ ਜੀ ਹੁਣ ਸਵੇਰ ਦੇ ਉੱਠੇ ਆ ਕੰਮ ਧੰਦੇ ਡੰਗਰ ਪਸ਼ੂ ਦਾ ਕੱਪੜੇ ਲੀੜੇ ਦਾ ਫਿਰ ਸਾਨੂੰ ਪਤਾ ਈ ਆ ਹੈ ਨਾ ਦੀ ਗਰਮੀ ਦੇ ਵਿੱਚ ਗਰਮੀ ਵੀ ਬਹੁਤ ਪੈ ਰਹੀ ਹੈ। ਕੰਮ ਕਰਨੇ ਕਿੰਨੇ ਮੁਸ਼ਕਿਲ ਹੋ ਜਾਂਦੇ ਨੇ ਆਪਾਂ ਨੂੰ
ਹਾਂਜੀ ਹਾਂਜੀ ਹਾਂਜੀ
ਹਾਂਜੀ ਸੋਡੀ ਆਵਾਜ਼ ਨਹੀਂ ਆਈ ਜੀ ਸਾਨੂੰ
ਅੱਛਾ ਜੀ ਉਈ ਅੱਜ ਆਪਾਂ ਮਿਰਚਾਂ ਦੇ ਅਚਾਰ ਬਾਰੇ ਗੱਲ ਕਰੀਏ ਜੀ
ਹਾਂਜੀ ਹਾਂ
ਜਿਵੇਂ ਅਚਾਰ ਪਾ ਲਿਆ ਅਸੀ ਜੀ
ਮਿਰਚਾਂ ਦਾ ਜੀ
ਹਾਂਜੀ
ਅਸੀਂ ਤਾਂ ਮਿਰਚਾਂ ਦਾ ਅਚਾਰ ਪਾਇਆ ਨਹੀਂ ਜੀ ਹਜੇ
ਅੱਛਾ ਜੀ ਮਿਰਚਾਂ ਤਾਂ ਨ ਵੈਸੇ ਆ ਰਹੀਆਂ ਨੇ ਮੰਡੀਆਂ 'ਚ
ਹਾਂਜੀ ਆਹ ਤਾਂ ਰਹੀਆਂ ਨੇ ਕਿਉਂਕਿ ਸਾਡੀ ਫੈਮਿਲੀ ਛੋਟੀ ਹੈ।
ਅੱਛਾ ਜੀ
ਤਾਂ ਕਰਕੇ ਨਹੀਂ ਪਾਇਆ ਜੀ ਅਸੀਂ ਨੇ ਅੰਬ ਦਾ ਤਾਂ ਪਾ ਲਿਆ ਸੀ।
ਅੱਛਾ ਜੀ
ਹਾਂ ਹੁਣ ਸਲਾ ਏ ਜੀ ਪਾਉਣ ਦਾ ਥੋੜ੍ਹਾ ਜਿਹਾ
ਹਾਂਜੀ
ਹਾਂ ਕੁਸ ਅਸੀਂ ਥੋੜ੍ਹੀ ਜਿਹੀ ਮਿਰਚ ਘੱਟ ਖਾ ਕੇ ਰਾਜੀ ਆਂ ਜੀ ਕਦੀ ਖਾਂਨੇ ਹਾਂ।
ਹਾਂਜੀ
ਹਾਂ ਵੀ ਕਦੇ ਕਦੀ ਖਾਂਦੇ ਆ ਜੀ ਐ ਡੇਲੀ ਨਹੀਂ ਖਾਂਦੇ ਹੈਗੇ ਹਾਂਜੀ ਅੰਬ ਤਾਂ ਅਸੀਂ ਪਾ ਲਿਆ ਜੀ ਮਹੀਨਾ ਸਾਰਾ ਦਾ
ਜਏ ਸਾਂ ਮਿਰਚ ਵਾਲੀ ਟੇਸਟੀ ਹੁੰਦੀ ਹੈ ਜੀ ਦੇਖੋ
ਕਿਵੇਂ ਜੀ
ਤਲੀ ਹੋਈ ਮਿਰਚ ਵਾਲੀ ਟੇਸਟੀ ਹੁੰਦੀ ਹੈ।
ਅੱਛਾ ਜੀ
ਹਾਂਜੀ
ਫੇਰ ਉਹਨੂੰ, ਕਿਵੇਂ ਤਲ ਦੇ ਓ ਜੀ ਤੁਸੀਂ।
ਅਸੀਂ ਤਾਂ ਜੀ ਬਸ ਹਾ ਵੀ ਕੱਚੀ ਮਿਰਚ ਹੋਵੇ ਈ।
ਹਾਂਜੀ ਵੀ ਬੀ ਨਾ ਹੋਣ ਵਿੱਚ।
ਆ ਬੀ ਜੇ ਨਾ ਓਹੀ ਸਮਾਰ ਕੇ ਪੂੰਜ ਕੇ ਚੀਰ ਪਾ ਲੈਣੇ ਆ ਜੀ, ਵਿਚਾਲੇ ਸੂਈ ਨਾਲ ਜਾਂ ਕਰਦ ਨਾਲ ਜੀ।
ਅੱਛਾ, ਪਹਿਲਾਂ ਧੋੰਦੇ ਹੋਮੋ ਗੇ ਉਨਾਂ ਨੂੰ ਫਿਰ ਹੈੰ।
ਨਈੰ ਅਸੀਂ ਅੱਜ ਡੇਲੀ ਕਰਦੇ ਆਂ ਜੀ ਉਦੋਂ ਤਾਂ ਨਹੀਂ ਉਹਨਾਂ ਨੂੰ ਤਾਂ ਅਸੀਂ। ਤੋਂ ਖੇਤ ਚ ਨੇ ਬਸ ਅਹੀਂ ਸਾਫ਼ ਕਰ ਲਾਨੇ ਆ ਜੀ।
ਅੱਛਾ ਜੀ ਅੱਛਾ, ਵੀ ਜਿਹੜੀਆਂ ਖੇਤ ਵਿੱਚ ਓ ਥੋਡੇ ਆਪਦੇ ਲਾਈਆਂ ਹੋਈਆਂ ਨੇ ਜੀ।
ਹਾਂਜੀ।
ਚਲੋ ਵਧੀ। ਧੀਆ ਗੱਲ ਐ।
ਤੇ ਉਹਨੂੰ ਸਾਫ਼ ਕਰਕੇ ਈ ਤਵਾ ਰੱਖ ਲੈਨੇ ਆ ਧੋ ਕੇ ਈ।
ਹਾਂਜੀ ਹਾਂ।
ਤੋਂ ਵਿੱਚ ਪਾ ਲੈਨੇ ਘਿਉ, ਘਿਉ ਪਾ। ਤੇ ਓਨੂੰ ਲੂਣ ਨਾਲ ਭਰ ਦਾਨੇ ਆ ਜੀ।
ਮਿਰਚਾਂ ਨੂੰ ਨਾ ਜ।
ਮਿਰਚਾਂ ਨੂੰ ਈ।
ਅੱਛਾ ਜੀ।
ਏ ਫਿਰ ਉਹਨੂੰ ਅਸੀਂ ਜਦੋਂ ਵਧੀਆ ਉਹ ਭੁੰਨ ਜਾਂਦੀ ਆ, ਬੁੱਸ ਜੇ ਜਾਂਦੀ ਐ।
ਹਾਂਜੀ।
ਓ ਉਹ ਵਾਲੀ ਟੇਸਟੀ ਲੱਗਦੀ ਏ ਜੀ ਰੋਟੀ ਨਾ ਅਸੀਂ ਡੇਲੀ ਅਹੀਂ ਕਰਦੇ ਆਂਜੀ।
ਅੱਛਾ, ਫਿਰ ਉਹੋ ਨੂਨ ਹੁੰਦਾ ਜਿਹੜਾ ਉਹ ਮੱਚਦਾ ਨੀ ਹੈਗਾ ਜੀ ਫਿਰ ਤਵੇ ਤੇ
ਨਾਜੀ ਉਹਨੂੰ ਮਿਰਚਾਂ ਨੂੰ ਵਿੱਚ ਭਰਿਆ ਜਾਂਦਾ ਉਹ ਮੱਚਦਾ ਨੀ ਹੈਗਾ, ਉਹ ਬੋਦ ਨਾਲ ਮਿਰਚ ਘੱਟ ਜਾਂਦੀ ਐ ਜੀ।
ਅੱਛਾ ਜੀ ਅੱਛਾ। ਤੇ ਫਿਰ ਤੁਸੀਂ ਕੱਲੀ ਏਏ ਵਿੱਚ ਕੱਲਾ ਨੂਨ ਈ ਪਾਉਣੇ ਓ ਕਿ ਵਿੱਚ ਚ ਹਲਦੀ ਵੀ ਮਲੋਨੇ ਓ।
ਪਾਨੇ ਆ ਜੀ ਇਹ ਚ ਤਾ ਅਸੀਂ।
ਅੱਛਾ ਜੀ ਅੱਛਾ, ਫਿਰ ਤੁਸੀਂ ਕਿੰਨੇ ਕੁ ਦਿਨਾਂ ਬਾਅਦ ਬਣਾ ਲੈਨੇ ਜੀ ਉਹੋ?
ਨਈਂ ਫੇਰ ਉਹ ਖ਼ਰਾਬ ਹੋ ਜਾਂਦੀਆਂ ਨੇ, ਉਹ ਤਾਂ ਜਿਵੇਂ ਅੱਜ ਸਵੇਰੇ ਖਾਧੀ ਰੋਟੀ ਸਵੇਰੇ ਬਣਾ ਲਈ ਸ਼ਾਮ ਨੂੰ ਖਾਧੀ ਜੀ ਸ਼ਾਮ ਨੂੰ ਬਣਾ ਲਈ।
ਅੱਛਾ ਜੀ ਅ।
ਉਹਦੇ ਕਿਹੜਾ ਦੇਖੋ ਜੀ ਟੈਮ ਲੱਗਦੈ।
ਅੱਛਾ ਜੀ ਅੱਛਾ।
ਹਾਂਜੀ।
ਚਲੋ ਇਹ ਤਾਂ ਵਧੀਆ ਤਰੀਕਾ ਜੀ ਫਿਰ।
ਤਰ੍ਹਾਂ ਤਰੀਕੇ ਨਾਲ ਵਰਤ ਰੇ ਆਂ। ਹਾਂਜੀ, ਜਿਵੇਂ ਮ ਵੱਡੀ ਮਿਰਚ। ਚੋਂਦੀ ਐ ਜੀ।
ਹਾਂਜੀ।
ਉ ਮੋਟੀਆਂ-ਮੋਟੀਆਂ ਮੰਡੀ ਚ ਮਿਰਚਾਂ ਨੀ ਹੁੰਦੀਆਂ ਜੀ, ਨਾਲ ਡੰਡੀ ਹੁੰਦੀ ਆ ਉਹਦੇ।
ਉਹ ਜਿਹੜੀਆਂ ਜਮੀ ਮੋਟੀਆਂ-ਮੋਟੀਆਂ
ਜ਼ਮੀਂ ਮੋਟੀਆਂ- ਮੋਟੀਆਂ ਹੁੰਦੀਆਂ ਨੇ ਜੀ।
ਹਾਂਜੀ, ਹਾਂ ਹੁੰਦੀਆਂ ਨੇ।
ਹਾਂਜੀ ਉਹਦੇ ਵਿੱਚ ਵੀ ਅਸੀਂ ਚੀਰ ਪਾ ਕੇ ਜੀ ਉਹਨੂੰ ਚ ਗੰ ਡੇ ਰਗੜ ਕੇ ਕੁੰਡੇ ਵਿੱਚ ਜੀ ਚੰਗੀ ਤਰਾਂ, ਵਿੱਚ ਪਾ ਤੇ ਜੀ ਨੂਨ ਮਿਰਚਾਂ- ਮਿਰਚਾਂ ਘੱਟ ਪਾ ਲੋ ਲੂਣ ਵਧੀਆ ਪਾਲੋ ਜੀ।
ਅੱਛਾ ਜੀ, ਵਿੱਚ ਗੰਡੇ ਵੀ ਪਾਉਣੇ ਨੇ ਜੀ ਵੀਰ
ਹਾਂਜੀ ਗੰਡੇ ਜੀ ਕੁੱਟ ਕੇ
ਅੱਛਾ ਜੀ ਅੱਛਾ।
ਹਾਂਜੀ, ਵਧੀਆ ਭੁੰਨ ਕੇ, ਚਟਨੀ ਵਾਂਗੂ ਹੋ ਜਾਂਦੇ ਆ ਉਹ
ਅੱਛਾ ਜੀ ਅੱਛਾ।
ਹਾਂਜੀ, ਫਿਰ ਉਹਨੂੰ ਭਰ ਲਓ ਜੀ।
ਅੱਛਾ ਜੀ।
ਹਾਂਜੀ। ਭਰ ਕੇ ਜੀ ਉਹਨੂੰ ਬੇਸਣ ਹੁੰਦਾ ਜਿਹਦੇ ਆਪਾਂ ਕੜੀ ਬਾ ਬਣਾਨੇ ਆ ਦੇਖੋਂ, ਪਕੌੜੇ ਬਣਾਨੇ ਆ।
ਹਾਂਜੀ ਹਾਂ।
ਉਹਨੂੰ ਬੇਸਣ ਚ ਲਬੇੜ ਕੇ
ਹਾਂਜੀ।
ਤੇ ਤੇਲ ਨੂੰ ਚੰਗੀ ਤਰਾਂ ਕਾੜ ਕੇ ਹੀ
ਹਾਂਜੀ
ਤੇਲ ਨੂੰ ਚੰਗੀ ਤਰਾਂ ਕਾਢ ਲੋੋ ਜਦੋ ਉਹ ਚੋ ਬਾਸ਼ਣਾ ਜਿ ਆਣ ਲੱਗ ਜੇ ਨਾ ਵਿੱਚ ਸੁੱਟ ਦੋ।
ਅੱਛਾ ਜੀ ਅੱਛਾ।
ਹਾਂਜੀ। ਓ ਉਹ ਵੀ ਟੇਸਟੀ ਲੱਗਦੀ ਆ, ਤੁਸੀਂ ਬਣਾ ਕੇ ਦੇਖਿਓ ਉਹ ਵੀ ਬਾਲੀ ਟੇਸਟੀ ਲੱਗਦੀ ਆ ਓ ਓ ਕੱਲੀ ਸੋਸ ਨਾਲ ਖਾਂਦੀ ਜਾਂਦੀ ਐ।
ਅੱਛਾ ਜੀ ਅੱਛਾ, ਵੀ ਉਹ ਸੋਸ ਨਾਲ ਰੁੱਖੀ ਖਾਂਦੀ ਜਾਂਦੀ ਐ ਜੀ।
ਨਈ ਕੱਲੀ ਮਿਰਚ ਪਕੌੜਿਆਂ ਵਾਂਗੂੰ ਹੋ ਜਾਂਦੀ ਐ।
ਅੱਛਾ ਜੀ ਅੱਛਾ।
ਹਾਂਜੀ।
ਫਿਰ ਉਹਦਾ ਟੇਸਟ ਜੀ, ਵਧੀਆ ਹੁੰਦਾ ਐ ਜੀ ਟੇਸਟ ਉਹਦਾ
ਹਾਂਜੀ ਸਾਨੂੰ ਤਾਂ ਵਧੀਆ ਲੱਗਦਾ, ਪਹਿਲਾਂ ਮੇਰੇ ਪੇਕੇ ਘਰ ਤਾਂ ਨਹੀਂ ਕੁੱਛ ਇਹੋ ਜਾ ਬਣਾਦੇ।
ਅੱਛਾ ਜੀ ਅੱਛਾ।
ਉਵਰੇ ਉਵਰੇ ਦੇ ਘੋਗ ਜਦ ਕਹਿ ਦਿੰਦੇ ਨੇ ਨਾ ਕਰਨਾ ਪੈਂਦਾ ਐ ਜੀ।
ਹਾਂਜੀ ਹਾਂ ਫਿਰ ਇੱਥੇ ਤਾਂ ਖਾਂਦੇ ਹੋਣਗੇ ਜੀ ਨੀ ਤੇਰੇ ਸਹੁਰੇ ਪਰਿਵਾਰ ਦੇ ਵਿੱਚ
ਹਾਂਜੀ ਇਹ ਤਾਂ ਬਾਲੀ ਈ ਖਾਂਦੇ ਨੇ ਜੀ।
ਅਜੇ, ਫੇਰ ਤੁਸੀਂ ਇਹ ਤਰੀਕਾ ਕਿਵੇਂ ਸਿੱਖਿਆ ਜੀ ਕੀਤੋਂ ਸਿੱਖਿਆ ਜੀ ਫਿਰ ਤੁਸੀਂ ਇਹ
ਹਾਂਜੀ
ਇਹ ਤਰੀਕਾ ਤੁਸੀਂ ਕੀਤੋਂ ਸਿੱਖੇ, ਕਿਵੇਂ ਤੁਸੀਂ ਸਿੱਖ
ਇਹ ਮੇਰੀ ਸਾਸੂ ਮਾਂ ਤੋਂ ਸਿੱਖਿਆ ਐ ਜੀ ਇਹ
ਅੱਛਾ ਜੀ ਅੱਛਾ।
ਹਾਂਜੀ ਜਿਵੇਂ ਉਹ ਕਰਤੀ ਦੀ ਹਨਾ ਆਪਾਂ ਨੂੰ ਵੀ ਐ ਈ ਕਰਨਾ ਪਏਗਾ।
ਹਾਂਜੀ ਹਾ ਚਲੋ ਬੇਟਾ ਵਧੀਆ ਗੱਲ ਐ ਜੀ ਇੱਕ ਵਾਰੀ ਹਨਾ ਮਜ਼ਬੂਰੀ ਹੁੰਦੀ ਐ। ਆਪਾਂ ਨੂੰ ਕਈ ਵਾਰੀ ਐਸੇ ਈ ਦਿੱਕਤ ਪੈਂਦੀ ਐ ਵੀ ਆਪਾਂ ਨੂੰ ਸਵੇਰ ਦੇਰ ਹੋ ਜਾ ਸ਼ਾਮ ਹੋ ਜਾਂਦੀ ਐ। ਘਰ ਆਉਦਿਆ ਨੂੰ ਦਾਲ ਸਬਜ਼ੀ ਨਈ ਬਣਦੀ ਹਨਾ।
ਹਾਂਜੀ ਇਹ ਤਾਂ ਇਹਦੇ ਨਾਲ ਈ ਖਾ ਲੈਂਦੇ ਨੇ ਮਿਰਚ ਤਲ ਕੇ ਬਸ
ਤਾਂ ਇਹ ਤਾਂ ਵਧੀਆ ਤਰੀਕਾ ਐ ਜੀ ਦੁਣਾ
ਬਸ ਮੈਂ ਹਾ ਜੀ ਨਾਲ ਧਰ ਕੇ ਮਾਖਣੀ ਨੂਨ ਪਾਈਆਂ ਹੋਣ ਜੀ ਰੋਟੀਆਂ ਬੇਸਣ ਦੀਆਂ
ਅੱਛਾ ਜੀ ਅੱਛਾ
ਹਾਂਜੀ, ਬੇਸਣੀਆਂ ਰੋਟੀਆਂ ਨਾਲ ਵਾਲੀ ਸਵਾਦ ਲੱਗਦੀ ਐ ਮਿਰਚ ਜੀ।
ਅੱਛਾ ਫੇਰ ਤੁਸੀਂ ਪਾਣੀ ਹੱਥੀਂ ਬਣਾਉਣੇ ਔ ਜੀ ਬੇਸਣ ਦੀ ਰੋਟੀ?
ਹਾਂਜੀ ਬਣਾ ਲੇਨੇ ਆ ਵੇਲ ਕੇ ਵੀ ਪਕਾ ਲੈਣੇ ਆ ਪਾਣੀ ਹੱਥੀ ਵੀ ਬਣਾ ਲੈਣੇ ਆ। ਜੇ ਸਾਨੂੰ ਕਾਲੀ ਹੋਵੇ ਤਾਂ ਅਸੀਂ ਵੇਲ ਕੇ ਪਕਾ ਲੈ ਆਨੇ ਆ।
ਅੱਛਾ ਜੀ ਵੀ ਨਹੀਂ ਫਿਰ ਤੁਸੀਂ ਪਾਣੀ ਹੱਥੀਂ ਬਣਾ ਲੇਨੇ ਔ।
ਉਹ ਜੀ ਦੇਖੋ ਟੈਮ ਲੱਗਦਾ ਥੋੜ੍ਹਾ ਜਾ।
ਹਾਂਜੀ ਪਾਣੀ ਹੱਥੀਂ ਰੋਟੀ ਥੋੜ੍ਹਾ ਜਿਹਾ ਵੀ ਆਂਚ ਜ਼ਿਆਦਾ ਲੈਂਦੀ ਏ।
ਹਾਂਜੀ,
ਇਹ ਤਾਂ ਵਧੀਆ ਗੱਲ ਏ ਜੀ ਫੇਰ।
ਹਾਂਜੀ,
ਤੇ ਫੇਰ ਤੁਸੀਂ ਨੇ ਹੁਣ ਦੂਜੀਆਂ ਮਿਰਚਾਂ ਦਾ ਨੀ ਚਾਰ ਪਾਇਆ ਜੀ ਫੇਰ?
ਮਿਰਚਾਂ ਦਾ ਵੀ ਪੁਵਾਈਆ ਜੀ।
ਤੇ ਉਹ ਵੀ ਦੋ ਤਰ੍ਹਾਂ ਪੈਂਦਾ ਜੀ, ਇੱਕ ਤਾਂ ਪੈਂਦਾ ਏ ਤਲ ਕੇ ਦੇਖੋ।
ਹਾਂਜੀ,
ਵੀ ਮਾੜਾ ਵਿੱਚ ਤੇਲ ਪਾ ਲਉ, ਉਹਨਾਂ ਨੂੰ ਸੇ ਕੇ ਲਵਾਂ ਲਉ ਵਿੱਚ ਨੂਣ ਪਾਦੋ ਹਲਦੀ ਪਾਦੋ।
ਨਹੀਂ ਆਪਾਂ ਨੇ ਤਲਕੇ ਤਾਂ ਨੀ ਪਾਇਆ ਆਪਾਂ ਨੇ ਤਾਂ ਦੂਜੇ ਤਰ੍ਹਾਂ ਪਾਇਆ ਜੀ।
ਕਿਮੇਂ ਮਿਰਚਾਂ ਓ ਚੀਰ ਕੇ ਪਾਈਆਂ ਨੇ ਜੀ ਫਿਰ ਤੁਸੀਂ ਨੇ।
ਹਾਂਜੀ ਚੀਰ ਪਾ ਕੇ ਵਧੀਆ ਬਣਾ ਦਾ ਏ ਜੀ।
ਅੱਛਾ ਜੀ ਸੁੱਕਾ ਵਿੱਚ ਐਵੀਂ ਸਮਾਨ ਮਿਲਾ ਕੇ,
ਹਾਂ ਸਮਾਨ ਸਾਰਾ ਰਲਾ ਕੇ ਉਹਨੂੰ ਭਰ ਕੇ ਜੀ।
ਅੱਛਾ ਜੀ ਅੱਛਾ ਅੱਛਾ ਭਰ ਕੇ ਪਾਈਆਂ ਨੇ ਜੀ।
ਹਾਂ ਜੀ ਊਂ ਤਾਂ ਸਾਨੂੰ ਸਵਾਦ ਨੀ ਲੱਗਦਾ ਜੀ।
ਅੱਛਿਆ ਜੀ ਅੱਛਿਆ।
ਹਾਂਜੀ ਅਸੀਂ ਤਾਂ ਭਰ ਕੇ ਈ ਪਾਨੇ ਆਂ ਬਸ ਇਹ ਚ ਨੂਨ ਨਈਂ ਹਲਦੀ ਹੋ ਜਾਂਦੀ ਐ, ਉਹ ਜੀਰਾ ਆ ਜਿਹੜੀ ਸਰੋਂ ਸਰੋਂ ਹੁੰਦੀ ਆ ਜੀ ਉਹ ਨੀ ਸਾਨੂੰ ਟੇਸਟੀ ਲੱਗਦੀ ਹੈਗੀ।
ਟੇਸਟ ਨੀਂ ਲੱਗਦੀ ਜੀ ਉਹੋ?
ਨਾ ਜੀ ਉਹ ਸਾਨੂੰ ਵਧੀਆ ਨੀ ਲੱਗਦੀ ਜੀ।
ਊਂ ਤਾਂ ਮਿਰਚਾਂ ਦੇ ਵਿੱਚ ਬਾਹਲੇ ਲੋਕੀਂ ਉਹਨੂੰ ਪਾਉਂਦੇ ਨੇ ਜੀ।
ਹਾਂ ਉਹੀ ਆਵਦਾ ਆਵਦਾ ਤਰੀਕਾ ਸਾਨੂੰ ਤਾਂ ਸੁੱਕੀਆਂ ਸੁੱਕੀਆਂ ਵਧੀਆ ਲੱਗਦੀਆਂ ਨੇ। ਤੇਲ ਆਈਆਂ ਵਧੀਆ ਨੀ ਲੱਗਦੀਆਂ।
ਨਹੀਂ ਉਹਨਾਂ 'ਚ ਤੇਲ ਤਾਂ ਜੀ ਉਹਨਾਂ ਚ ਪੈਂਦਾ ਹੁੰਦਾ ਨਾ ਜਿਹੜੀਆਂ ਆਪਾਂ ਤਲਕੇ ਪਾਉਂਨੇ ਆਂ।
ਹਾਂ ਜੀ,
ਦੂਜੀਆਂ 'ਚ ਤਾਂ ਨੀ ਜੀ ਤੇਲ ਪੈਂਦਾ ਉਹ ਤਾਂ ਆਪਾਂ ਲੂਣ ਰਲਾ ਕੇ ਆਪਾਂ ਇੱਕ ਬਰਤਨ ਲੈ ਲੈਂਨੇ ਆ ਜਿਵੇਂ ਕੋਈ ਖੁੱਲਾ ਪਾਂਦਾ ਤਾ ਸਲਾ ਹੋ ਗਿਆ ਆਪਣਾ ਸਾਫ਼ ਕਰਿਆ ਹੋਇਆ ਏ।
ਹਾਂ ਜੀ।
ਪਰਾਤ ਹੋ ਗੀ ਆਪਣੀ ਵੱਡੀ।
ਹਾਂ ਜੀ।
ਵੀ ਆਪਾਂ ਹੁਣ ਕਈ ਵਾਰੀ ਮੁੱਲ ਮਿਰਚ ਲੈ ਲੈਨੇਂ ਆ ਹਨਾ ਬੀ। ਐਵੇਂ ਹੁੰਦਾ ਵੀ ਕਿੱਦਾਂ ਦੇ ਹੱਥ ਲੱਗੇ ਹੋਏ ਹੁੰਦੇ ਆ ਕਿੱਥੋਂ ਆਂਦੀਆਂ।
ਹਾਂ ਜੀ।
ਤੇ ਫੇਰ, ਵੀ ਪਹਿਲਾਂ ਉਹਨਾਂ ਨੂੰ ਦੇਖ ਧੋਣੇ ਆ ਧੋ ਕੇ ਸੁਕਾ ਦਿੰਨੇ ਆ ਉਹਨਾਂ ਨੂੰ।
ਤੁਹਾਡੀ ਵਾਜ਼ ਬੋਤ ਘੱਟ ਆਂਦੀ ਏ।
ਅੱਛਾ ਜੀ ਪਤਾ ਨੀ ਕੀ ਗੱਲ ਏ ਜੀ ਫੇਰ ਕਾਹਤੋਂ ਆਉਂਦੀ ਆ ਘੱਟ। ਮੈਂ ਤਾਂ ਉੱਚਾ ਬੋਲ ਰਹੀ ਆ ਜੀ ਵਧੀਆ।
ਅੱਛਾ ਜੀ।
ਹੁਣ ਆਉਂਦੀ ਆ ਜੀ?
ਹਾਂਜੀ ਹੁਣ ਵਧੀਆ ਆਉਦੀ ਏ।
ਅੱਛਾ। ਤੇ ਵੀ ਜਿਵੇਂ ਤਾਸਲਾ ਲੈਲੋ ਜੀ ਜਹ ਪਰਾਤ ਲੈ ਲੋ।
ਹਾਂਜੀ।
ਵੀ ਧੋ ਕੇ ਸਮਾਰ ਕੇ, ਉਹ ਮਿਰਚਾਂ ਨੂੰ ਸੁਕਾ ਕੇ ਉਹਦੇ ਵਿੱਚ ਰਲਾ ਲੈ ਲੇ ਨੇ ਅਹ ਆਪਾਂ ਵੀ ਮਾੜਾ ਜਾ ਕਰ। ਤੇਲ ਤਾਂ ਜੀ ਮਾੜਾ ਹੀ ਪਾਉਣਾ ਪੈਂਦਾ ਤਾਂ ਦੋ ਕੁ ਚਮਚੇ।
ਹਾਂਜੀ।
ਵੀ ਦੋ- ਤਿੰਨ ਕੁ ਚਮਚੇ ਤੇਲ ਦੇ ਪਾ ਕੇ ਵਿੱਚ ਨੂਣ ਵਿੱਚ ਥੋੜੀ ਜੀ ਹਲਦੀ ਵਿੱਚ 'ਚ ਜਿਹੜਾ ਆਪਾਂ ਮਿਰਚਾਂ ਦੇ ਵਿੱਚ
ਹਾਂਜੀ ਹਾਂ।
ਸਰੋਂ ਹੋ ਗਈ ਉਹ ਮਸਾਲਾ ਜਾ ਹੁੰਦਾ ਜਿਹੜਾ ਜੀ
ਹਾਂਜੀ।
ਤੇ ਉਹ ਰਲਾ ਕੇ ਐਂਈ ਪਾ ਦੇਣੇ ਆ ਜੀ ਅਸੀਂ ਤਾਂ ਫੇਰ।
ਠੀਕ ਹੈ ਜੀ,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
ਓਕੇ ਜੀ। ਬਾਏ।